ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਜੀ ਕਾ ਖਾਲਸਾ
ਖਾਲਸਾ ਵਾਹਿਗੁਰੂ ਜ ਕੀ ਫਤਿਹ ਜੀ ਕੀ ਹਾਲ ਹੈ ਜੀ ਠੀਕ ਠਾਕ ਹੋ
ਤੁਸੀਂ ਸੁਣਾਓ ਜੀ ਠੀਕ ਹੋ ਆਜ ਕਿਵੇਂ ਯਾਦ ਕਰ ਲਿਆ ਤੁਸੀਂ
ਬੈਠਾ ਸੀਸੀ ਔਫਿਸ ਆਪਣੇ ਅਤੇ ਬਸ ਹੁਣ ਲੰਚ ਟਾਈਮ ਹੋ ਗਿਆ ਸੀ ਉਹੇ ਮਤਲਬ ਦਸ ਮਿੰਟ ਦਾ ਟਾਈਮ ਹੁੰਦਾ ਨਾ ਸਾਡੇ ਕੋਲ ਪਰ
ਹੋਰ ਘਰ ਪਰਿਵਾਰ ਸਭ ਠੀਕ ਹੈ
ਘਰ ਪਰਿਵਾਰ ਸਭ ਠੀਕ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਹੋਰ ਅੱਜ ਕੱਲ੍ਹ ਛੁੱਟੀਆਂ ਚੱਲ ਰਹੀਆਂ
ਹਾਂਜੀ ਹਾਂਜੀ ਸਾਡੀ ਕਿਹੜੀ ਛੁੱਟੀਆਂ ਜੇ ਨਹੀਂ ਜੀ ਹਾਂਜੀ ਕਿੱਥੇ ਸਾਡਾ ਕਿੱਧਰ ਜਾਣ ੰਦਾ ਬੜਾ ਮੁਸ਼ਕਿਲ ਅੱਜ ਕੱਲ੍ਹ ਖਰਚੇ ਹੀ ਬਹੁਤ ਜ਼ਿਆਦਾ ਨੇ ਇੱਕ ਬੰਦੇ ਦਾ ਦਸ ਹਜ਼ਾਰ ਰੁਪਆ ਲੱਗ ਜਾਏਗਾ ਹਾਂ ਫ ਖਰਚਾ ਕਰਕੇ ਥੋੜਾ ਹੱਥ ਵਿੱਚ ਟਾਈਟ ਕੰਮ ਕਾਰ ਵੀ ਇਨ ਨੀ ਹੈਗੇ ਹਾਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਦੋ ਵਾਰੀ ਹੋਗਾ ਹੀ ਹ ਆ ਜ ਨੱਚਆ ਤੇ ਤੀਸਰੀ ਵਾਰ ਫਿਰ ਵੀ ਉਖਾਂਗੇ ਜਦੋਂ ਗੁਰੂ ਮਹਾਰਾਜ ਨੇ
ਾ ਵੀ ਦਿਲ ਜਾਣ ਤੇ ਪਰ ਉਹੀ ਇੱਕ ਤੁਹਾਡੀ ਗੱਲ ਨਾ ਅੱੇ ਬਹੁਤ ਨੇ ਅੱ ਕੱਲ
ਹਮ ਹਮ ਖਰਚੇ ਦੀ ਤਾਂ ਬਸ ਬਸ ਤਾਂ ਹੀ ਤੇ ਅਸੀਂ ਚੋਪਾਂ ਫੇਰ ਕਿੰਨੂੰ ਆਖਾਂਗੇ ਤੁਸੀਂ ਨੀ ਜਾਓ ਇਹੀ ਤੇ ਗੱਲ ਨਾ ਫਿਰ ਰੱਖਣ ਤੇ ਵੀ ਕਿਸੇ ਨੂੰ ਉਹ ਵੀ ਨੀ ਕਹਿ ਸਕਦਾ ਬੰਦਾ ਚਲੋ ਰਹਿਣ ਦਿਓ ਤੁਸੀਂ ਅਗਲੀ ਵਾਰ ਚਲੇ ਜਾਣਾ ਕਗੇ ਆਪਲਾ ਦਿਲ ਹੈ
ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਤੁਹਾਨੂੰ ਫਿਰ ਉਓਥੇ ਦੇ ਇਤਿਹਾਸ ਬਾਰੇ ਤੇ ਪਤਾ ਹੀ ਹੋਣਾ ਨਾ
ਨਹੀਂ ਨਹੀਂ ਨਹੀਂ ਇੰਨਾ ਜ਼ਿਆਦਾ ਹਾਂ ਤੁਸੀਂ ਦੱਸ ਨੂੰ ਮੂੰ ਕੋਈ
ਉੱਥੇ ਨਾ ਸਾਡੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ
ਹਾਂਜੀ ਹਾਂਜੀ ਹਾਂਜੀ
ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਸੀ ਕਹਿੰਦੇ ਵੀ ਸਾਡਾ ਨਾ ਇੱਕ ਹੋਰ ਅਸਥਾਨ ਹੈ
ਜੀ ਜੀ
ਉਹ ਅੱਜੇ ਕਿਸੇ ਨੂੰ ਪਤਾ ਨਹੀਂ ਕਹਿੰਦੇ ਅਸੀਂ ਆਪਣੀ ਬਾਣੀ ਜੀ ਜ਼ਿਕਰ ਕੀਤਾ ਹੈ ਉਹਦਾ ਦਸਮ ਗ੍ਰੰਥ ਦੀ ਕਹਿੰਦੇ ਵੀ ਉਹ ਸਥਾਨ ਤੇ ਅਸੀਂ ਨਾ ਸੱਤਯੁੱਗ ਤੋਂ ਬੰਦਗੀ ਕਰਨੇ ਸ਼ੁਰੂ ਕਰਤੇ ਸੀ ਬੜੇ ਅਸੀਂ ਤਿੰਨ ਯੁੱਗ ਤਿੰਨ ਯੁੱਗ
ਹੋ ਆਏ
ਸ਼ਹਿਬ ਜੀ ਦਾ ਪ੍ਰਕਾਸ਼
ਜੀ ਜੀ ਅੱਛਾ
ਉੱਥੇ ਬੰਦਗੀ ਕੀਤੀ ਹੈ ਤੇ ਬਹੁਤ ਜ਼ਿਆਦਾ ਬੰਦਗੀ ਕੀਤੀ ਸੀ ਅਸੀ ਅਕਾਲ ਪੁਰਖ ਨੇ ਮਿਲ ਕੇ ਮੈਂ ਕ ਗਸੀ ਅਤੇ ਫਿਰ ਸਿੱਖਾਂ ਨੇ ਕਿਹਾ ਮਾਹਰਾਜ ਨਿਸ਼ਾਨੀਆਂ ਕੀ ਹੈ ਉੱਥੋਂ ਦੀ ਫਿਰ ਗੁਰੂ ਸਾਹਿਬ ਨੇ ਕਥਾ ਸੁਣਾਈ ਕਹਿੰਦੇ ਵੀ ਅੱਬ ਮੈਂ ਆਪਣੀ ਕਥਾ ਵਿਖਾਨੂੰ ਤਬ ਸਾਧਤ ਜੈਬਿਦ ਮੋਇ ਜਾਣੋ
ਅੱਛਾ
ਆਓ ਤੁਹਾਨੂੰ ਮੈਂ ਆਪਣੇ ਪਿਛਲੇ ਜਨਮ ਦੀ ਕਥਾ ਸੁਣਾਉਂਦਾ ਕਹਿੰਦੇ
ਅੱਛਾ ਗੁਰੂ ਗੋਬਿੰਦ ਸਿੰਘ ਜੀ ਅੱਛੇ
ਕਰਦਿਆਂ ਨੂੰ ਬੰਦਗੀ ਕਰਦਿਆਂ ਨੂੰ ਸਾਨੂੰ ਅਕਾਲ ਪੁਰਖ ਨੇ ਸੰਸਾਰ ਚ ਲਿਆਂਂਦਾ ਕਹਿੰਦੇ ਉੱਥੇ ਨਾ ਇੱਕ ਬਰਫ਼ ਦਾ ਪਾੜ
ਅੱਛਾ
ਅਤੇ ਸੱਤ ਚੋਟੀਆਂ ਉਹਦੀਆਂ
ਅੱਛਾ
ਸੱਤ ਚੋਟੀਆਂ ਹੇਮਕੁੰਠ ਪਰਬਤ ਨਾਮ ਹੀ ਉਹਦਾ ਕਹਿੰਦੇ ਵੀ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸ਼ੋਭਿਤ ਹੈ ਤਾਂ ਸੱਤ ਚੋਟੀਆਂ ਸੁਸ਼ੋਭਿਤ ਨੇ ਉਹ
ਅੱਛਾ ਵਾਹਿਗੁਰੂ ਵਾਹਿਗੁਰੂ ਅੱਛਾ
ਕਹਿੰਦੇ ਗੁਰੂ ਸਾਹਿਬ ਨੇ ਤੀਜੇ ਨੰਬਰ ਲਈ ਜਿਹੜੀ ਚੋਟੀ ਸੀ ਨਾ ਪਹਾੜ ਦੀ ਉੱਥੇ ਬੰਦਗੀ ਕੀਤੀ ਸੀ ਬਹਿ ਹਾਂ ਗੁਰੂ ਸਾਹਿਬ ਕਹਿੰਦੇ ਵੀ ਸਪਤ ਸਿੰਘ ਤੈ ਨਾਾਮ ਕਹਾਵਾਂ ਭੰਡ ਰਾਜ ਜੋ ਕਮਾਂ ਜਦੋਂ ਪਾਂਡਵ ਨਿਕਲੇ ਸੀ ਨਾ ਇਥੋਂ ਕੱਲ੍ਹਯੁਗ ਦੁਆਪਰ ਖ਼ਤਮ ਹੋਣ ਲੱਗਾ ਸੀ
ਅੱਛਾ
ਕੱਲਯੁੱਗ ਦੀ ਸ਼ੁਰੂਆਤ ਨਿਕਲ ਗਏ ਸੀਗੇ ਅਤੇ ਤਾਂ ਉਹਨਾਂ ਨੂੰ ਬੜੇ ਬੜੇ ਵਿਚ ਕੱਲਯੁੱਗ ਨਿ ਨਿਸ਼ਾਨੀਆਂ ਵੀ ਮਿਲੀਆਂ ਕਾਫੀਆਂ ਹਾਂ ਬਹੁਤ ਬਹੁਤ ਜਿਵੇ ਵੱਡਾ ਪਹਾੜ ਆਿਆ ਰੁੜਗਾ ਉਤ ਤੋਂ ਤੇ ਸਭ ਕੁ ਰੋੜੀ ਆਉਂਦਾ ਪਿਆ ਸਭ ਨੂੰ ਤੋੜੀ ਲੱਗਾ ਆਉਂਦਾ ਵੱਡੇ ਵੱਡੇ ਦੁੱਖਤ ਸਭ ਕੁਛਾ ਰਿਹਾ ਪਰ ਇੱਕ ਤਿੰਨ ਘ ਰੋ ਬੁਲੰਦਾਨ ਨੂੰ
ਅੱਛਾ
ਰੁਕ ਜਾਂਦਾ ਇੱਕ ਜਗ੍ਹਾ ਤੇ ਕੀ ਵੇਖਦੇ ਨੇ ਵੀ ਅ ਤੇ ਉਹ ਝਰਨੇ ਦਾ ਪਾਣੀ ਇੱਕ ਨੂੰ ਛੱਡ ਕੇ ਅਗਲੀ ਝਰਨੇ ਚ ਪੈ ਰਿਹਾ ਹੈ।
ਅੱਛਾ ਹਾਏ।
ਇੱਕ ਗਾਂ ਆਪਣੇ ਵੱਛੜੇ ਦੇ ਥਣਾ ਨੂੰ ਵੀ ਮੂੰਹ ਮਾ
ਵਾਹਿਗੁਰੂ-ਵਾਹਿਗੁਰੂ-ਵਾਹਿਗੁਰੂ ਵਾਹ। ਕਲਜੁਗ ਦੇ ਨਿਸ਼ਾਨ।
ਕਲਯੁਗ ਦੀ ਨਿਸ਼ਾਨੀ ਹੈਗੀਆਂ।
ਵਾਹਿਗੁਰੂ
ਫਿਰ ਗੁਰੂ ਸਾਹਿਬ ਨੇ ਕਿਹਾ ਵੀ ਉੱਥੇ ਪੰ ਪਾਂਡਵ ਵੀ ਉੱਥੇ ਹੀ ਆਏ ਸੀ ਉਹਨੇ ਵੀ ਉੱਥੇ ਤੱਪ ਕੀਤਾ ਸੀ। ਬਾ ਕਿ ਮੇਰੇ ਕੋਲ ਟਾਈਮ ਥੋੜ੍ਹਾ ਹੀ ਹੈ।
ਅੱਛਾ-ਅੱਛਾ-ਅੱਛਾ।
ਕਹਿੰਦੇ ਫਰੀ ਸ ਪੰਡ ਰਾਜ ਹੈ ਜੋ ਕਮਾਵੋ ਤੈ ਹਮ ਅਧਿਕ ਤਪੱਸਿਆ ਸਾਧਦੀ ਕਹਿੰਦੇ ਫਿਰ ਅਸੀਂ ਉਸੱਥਤੇ ਬੜੀ ਤਪੱਸਿਆ ਕੀਤੀ। ਤੇ ਮਹਾਂਕਾਲ। ਕਾਲਕਾ ਆਰਾਦਿ ਕਹਿੰਦੇ ਅਸੀਂ ਉੱਥੇ ਇੱਕ ਐਸੀ ਸ਼ਕਤੀ ਦੀ ਅਰਾਧਨਾ ਕੀਤੀ। ਜਿਹੜੀ ਸ਼ਕਤੀ ਕਾਲ ਦਾ ਵੀ ਨਾਸ਼ ਕਾਲ ਜਿਹੜਾ ਸਾਰਾ ਬ੍ਰਹਮੰਡ ਸਭ ਦਾ ਨਾਸ਼ ਕਰਦਾ ਪੂਰੇ ਸੰਸਾਰ ਦਾ ਕੋਈ ਬਚਦਾ ਹੀ ਨਹੀਂ ਦਿਓ ਕਾਲਾਂ। ਨਾ ਕੋਈ ਵੀ ਨਹੀਂ ਬਚ ਬਚਦਾ ਕੋਈ ਵੀ ਨਹੀਂ ਬਚਦਾ ਸਭ ਕੁਛ ਤਬਾਹ ਹੋ ਜਾਂਦਾ ਅਤੇ ਕਹਿੰਦੇ ਉਸ ਕਾਲ ਨੂੰ ਵੀ ਤਬਾਹ ਕਰਨ ਵਾਲੀ ਇੱਕ ਸ਼ਕਤੀ ਹੈਗੀ ਹੈ।
ਵਾਹਿ ਅੱਛਾ ਜ।
ਕਹਿੰਦੇ ਓ ਹੇਗੀ ਅਕਾਲ ਪੁਰਖ। ਕਹਿੰਦੇ ਅਸੀਂ ਉਹ ਦੀ ਤਪੱਸਿਆ ਕੀਤੀ। ਅਸੀਂ ਕਹਿੰਦੇ ਇੱਕ-ਮਿੱਕ। ਤੇ ਬਿਲਕੁਲ। ਇੱਕੋ ਹੀ ਹੋ ਗਏ ਬਸ ਪਤਾ ਹੀ ਨਹੀਂ ਲਗਦਾ ਅਭੇਦ ਹੀ ਹੋ ਗਏ। ਕਹਿੰਦੇ ਪਰ ਉੱਧਰ ਸੰਸਾਰ ਸਾਡੇ ਮਾਤਾ ਪਿਤਾ ਨੇ ਬੜੀ ਬੰਦਗੀ ਕੀਤੀ ਸ ਪੁੱਤਰ ਪ੍ਰਾਪਤ 'ਤੇ ਬੜੇ ਯੋਗ ਸਾਧਨਾਂ ਬੜੀਆਂ ਤੀਰਥ ਤ ਜਾ ਕੇ ਦਾਨ ਪੁੰਨ ਵੀ ਕੀਤੇ ਬੜਾ ਕੁਛ ਕੀਤਾ
ਅੱਛਾ
ਤਾਤਮਾਤ ਮੁਰ ਅਲ ਕਰਾਦਾ ਬੁਗਦ ਯੋਗ ਸਾਧਨਾ ਸਾਧਾ ਬਈ ਕਹਿੰਦੇ ਫਿਰ ਅਕਾਲ ਪੁਰਖ ਪ੍ਰਸੰਨ ਹੋਏ ਉਹਨਾਂ ਨੇ ਜਦੋਂ ਸੇਵਾ ਕੀਤੀ ਆ ਲੱਖ ਵੱਖ ਦੀ ਤਿੰਨ ਜੋ ਕਰੀ ਲੱਖ ਕੀ ਸਵਾਤੇ ਤ ਤੇ ਪਏ ਪ੍ਰਸੰਨ ਗੁਰਦੇਵ ਆ ਕਹਿੰਦੇ ਫਿਰ ਉਹਨਾਂ ਨੇ ਕਿਹਾ ਵੀ ਮੰਗੋ ਕਹਿੰਦੇ ਸਾਨੂੰ ਪੁੱਤਰ ਚਾਹੀਦਾ ਜਿਹੜਾ ਇਹੋ ਜਿਹਾਵੇ ਿਹੜਾ ਯੋੱਧਾ ਵੀ ਹੋਵੇ ਭਗਤ ਵੀ ਹੋਵੇ ਤੇ ਦਾਨੀ ਵੀ ਹੋ ਹੈ ਤਿੰਨੋ ਚੀਜ਼ਾਂ ਕਹਿੰਦੇ ਵੀ ਉਹ ਜਿਆਦਾ ਕੋਈ ਨੀ ਹੈਗਾ
ਹਮ
ਸਾਨੂੰ ਇਹੋ ਜਿਹੀ ਚਾਹੀਦਾ ਫਿਰ ਅਕਾਲ ਪੁਰ ਨਜ਼ਰ ਮਾਰੀ ਦੁਸ਼ਟ ਦਮਨ ਜੀ ਦੇ ਨਜ਼ਰ ਜਾ ਕਹਿੰਦੇ ਫਿਰ ਇਹੀ ਹੈਗੇ ਨੇ ਇਹੋ ਜਿਹੇ ਅਤੇ ਜਿਹੜੇ ਤਿਆਗੀ ਵੀ ਨੇ ਬੈਰਾਗੀ ਗੀ ਵੀ ਨੇ ਦਾਨੇ ਵੀ ਨੇ ਤਪੱਸ ਬੀ ਵੀ ਨੇ ਯੋਧੇ ਵੀ ਨੇ ਰਾਜਿਆਂ ਦੇ। ਰਾਜੇ ਵੀ ਨੇ
ਹੂ
ਕੁਛ ਹੈਗੇ ਨੇ। ਕਹਿੰਦੇ, ਪਰ ਉਹਨੂੰ ਮੈਨੂੰ ਪੁੱਛਣਾ ਬਗਾ ਵੀੀ ਆ ਜਾਣ ਕਹਿੰਦੇ ਨਹੀਂ ਸਾਨੂ ਇਹੋ ਜਿਹਾ ਪੁੱਤਰ ਹੀ ਚਾਹੀਦਾ। ਕਹਿੰਦੇ ਫਿਰ, ਤਿੰਨ ਪ੍ਰਭ ਜਬ ਆਇਸ। ਮਦੀ ਤਬ ਅਵਜਨ ਕਲੂ ਮਹਿ ਕਹਿੰਦੇ ਫਿਰ ਉਹਨੇ ਮੈਨੂੰ ਹੁਕਮ ਕੀਤਾ ਅਕਾਲ ਪੁਰਖ ਨਹੀਂ ਦੁਸ਼ਟ ਜਮਨ ਤੁਹਾਨੂੰ ਜਾਣਾ ਪੈਣਾ। ਸਾਰੀ ਦਿਸ਼ਾ ਬੜੀ ਖਰਾਬ ਹੈ। ਤੁਹਾਡੇ ਵਰਗੇ ਉੱਥੇ ਮਹਾਂ ਪੁਰਖ ਦੀ ਲੋੜ ਹੈ। ਯੋਧਿਆ ਦੀ ਲੋੜ ਹੈ, ਤਪਸਵੀ ਦੀ ਕਿਉਂਕਿ ਜਿਨ੍ਹਾਂ ਤੁਹਾਡਾ ਬੰਦਗੀ ਨਾ ਜਿੰਨੀ ਤੁਹਾਡੀ ਤਪੱਸਿਆ ਇੰਨੀ ਬੰਦਗੀ ਕਿਸ ਦੀ ਹੈ ਹੀ ਨਹੀਂ।
ਅੱਛਾ
ਵੀ ਦੇਵਤੇ ਅਵਤਾਰ ਭੇਜੀੇ ਜਿੰਨੀ ਬੰਦਗੀ ਨਹੀ ਹੈ ਕਿਸੇ ਦੀ।
ਵਾਹਿਗੁਰੂ ਵਾਹਿਗੂਰੁ
ਹੁਣ ਉਹਦੀ ਹੈ ਜਿਹਦੀ ਬੜੀ ਵੱਡੀ ਬੰਦਗੀ ਹੈ ਜਨਮ ਯੁਗਾਂ ਦੀ ਤੁਹਾਡੇ ਤਿੰਨ ਯੁਗਾਂ ਦੀ ਕਹਿੰਦੇ ਜਿਥੇ ਬੰਦਗੀ ਹੈ ਤੁਸੀਂ ਸਤ ਯੁੱਗ ਤੋਂ ਬੈਠੇ ਹੋਏ ਹੋ।
ਵਾਹਿਗੁਰੂ ਵਾਹਿਗੁਰੂ
ਕਹਿੰਦੇ ਸਾਡਾ ਚਿਤ ਕਰਦਾ ਸੀ ਜਿਤਨਾ ਵੀ ਉਹ ਹਮਰੋ ਅਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਸਾਡਾ ਦਿਲ ਨਹੀ ਕਰਦਾ ਦਾਸੀ ਜੀ ਕਹਿੰਦੇ ਅਸੀਂ ਨੀ ਜਾਣਾ ਮਹਾਰਾਜ ਅਸੀਂ ਫਿਰ ਮੂੰਹ ਚ ਪੈ ਜਾਵਾਂਗੇ ਬੰਧਨਾ ਵਿੱਚ ਪੈ ਜਾਵਾਂਗੇ। ਕਿਉਂਕਿ ਮੋਹ ਐ ਹੋਂਦਾ ਪਰਿਵਾਰ। ਦਾ ਰੱਬ ਨੂੰ ਭੁਲਾ ਦਿੰਦਾ। ਤਾਂ
ਅੱਛਾ
ਸਮਝਦਾ ਵੀ ਪਰਿਵਹ ਹੀ ਮੇਰਾ ਸਭ ਕੁਛ ਹੈ ਜਿਵੇਂ ਗੁਰੂ ਸਾਹਿਬ ਲਿਖਦੇ ਨਾ ਨੰਦ ਸਾਹਿਬ ਇਹ ਕੁਟੁੰਬ ਤੂੰ ਜੇ ਦਿਖਦਾ ਚੱਲੇ ਨਾਹੀਂ ਤੇਰੇ ਨਾਲ ਸਾਹ ਤੇਰੇਿਆ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਉਣੀ ਕਿਉਂ ਚਿੱਤ ਲਾਈਏ ਕਹਿੰਦੇ ਵੀਸੀ ਫਿਰ ਫਸਟ ਜਾਵ ਮਹਾਰਾਜ ਕਹਿੰਦੇ ਨ ਚਿੰਤਾ ਨਾ ਕਰ ਤੂੰ ਤੈਨੂੰ ਮੈਂ ਆਪਣਾ ਪੁੱਤਰ ਬਣਾ ਕੇ ਭੇਜਣਾ ਤੂੰ ਨਹੀਂ ਫਸ ਸਕਦਾ ਸਾਰੀਆਂ ਸ਼ਕਤੀਆਂ ਦੇ ਕੇ ਭੇਜਾਂਗਾ ਪਰ ਤੂੰ ਉੱਥੇਵੇਂ ਹੱਥ ਦੀ ਸਾਜੀਆਂ ਕਰਨੀੀਆਂ ਕਹਿੰਦੇ ਅੱਛਾ ਫਿਰ ਗੁਰੂ ਕੋਣ ਨੇ। ਕਿ ਵੀ ਮੈਂ ਆਪਣਾ ਸੁੱਤੋ ਇਹ ਨਵਾਜਹਾ ਪੰਥ ਪ੍ਰਚਰ ਕਰਵੇ ਕੁਸ ਆ ਜਾ ਜਾਂਹ ਤਾਂਹ ਤੇ ਧਰਮ ਚਲਾਏ ਕ ਬੁੱਧਕਮ 'ਤੇ ਲੋਕ ਰਹੇ ਤੁਸੀਂ ਨਵੇਂ ਧਰਮ ਦੀ ਸਥਾਪਨਾ ਕਰਨੀ ਪੰਥ ਦੀ ਸਥਾਪਨਾ ਕਰਨੀ ਹੈ ਅਤੇ ਜਿਹੜੀ ਵਿੱਚ ਅੜਚਨ ਪਾਏਗਾ ਨਾ। ਆ ਜਿਹੜਾ ਜਿਹੜਾ ਧਰਮ ਮਨੁੱਖ। ਖ਼ਰਾਬ ਕਰ ਰਿਹਾ ਹੈ। ਜ਼ੁਲਮ ਕਰ ਰਿਹਾ ਹੈ। ਅਨਿਆਏ ਕਰ ਰਿਹਾ ਉਹਨੂੰ ਖਤਮ ਕਰ ਦਿਓ ਬਸ। ਮਿਟਾ ਦਿਓ ਸੰਸਾਰ ਤੋਂ ਹਾਂ ਤੁਹਾਨੂੰ ਮੈਸੀ ਸ਼ਕਤੀ ਦੇ ਕੇ। ਖਿਚਰਿਆ ਕਹਿੰਦੇ ਮਹਾਰਾਜ ਤੇਰੀ ਕਿਰਪਾ ਬਿਨਾਂ ਨਹੀਂ ਹੋਣਾ ਫਿਰ।
ਹੂੰ।
ਥਾਰਡ ਬਅਮ ਮੈਂ ਜੋੋਰ ਕਰ ਬਚਣ ਕਹਾ ਸੀਿਰਨ। ਪੰਥ ਚਲਿਆ ਤਬ ਜਗਤ ਮੈਂ ਜਬ ਤੁਮ ਕਰੋ ਸੋ। ਇਹ ਕਹਿੰਦੇ ਮਹਾਰਾਜ ਛੋਟੀ ਜਿਹੀ ਗੱਲ। ਥੋੜ੍ਹੀ ਬੰਦ ਸਾਜਣਾ। ਤੇਰੀ ਕਿਰਪਾ ਬਿਨਾਂ। ਥੋੜੀ ਹੋਣਾ। ਕਹਿੰਦੇ ਕੋਈ ਨਹੀਂ ਚਿੰਤਾ। ਚਿੰਤਾ ਨਾ ਕਰ ਤੋਂ ਮੈਂ ਤੇਰੇ ਨਾਲ ਹਾਂ। ਤੇਰਾ ਹੁਕਮ ਮੇਰਾ ਹੁਕਮ। ਕੰਮ ਹੋ ਜਾਵੇਗਾ।
ਅੱਛਾ ਵਾਹਿਗੁਰੂ।
ਉਹ ਮੈਂ ਬਸ।
ਵਾਹਿਗੁਰੂ ਵਾਹਿਗੁਰੂ।
ਮੈਂ ਆਪ ਹੀ ਤੇਰੇ ਨਾਲ ਹੋਵਾਂਗਾ ਤੇਰੇ ਨਾਲ ਖਲੋਤਾ ਹੋਵਾਂਗਾ ਹਰ ਜਗ੍ਹਾ 'ਤੇ।
ਕਮਾਲ ਦੀ ਆਏਂਗੀ।
ਪਰ ਰਹਿਣਾ ਤੂੰ ਉਹ ਕਮਰੇ ਚ। ਫਿਰ ਗੁਰੂ ਸਾਹਿਬ ਉਹਦੇ। ਕੰਮ 'ਚ ਵੀ ਵੇਖੋ ਪਰਿਵਾਰ ਵੀ ਵਾਰ। ਕੁੱਤਾ।
ਵਾਹਿਗੁਰੂ ਹੂੰ ਹੂੰ ਹੂੰ।
ਸਾਜਨਾ ਵੀ ਕੀਤੀ ਗੁਰੂ ਸਾਹਿਬ ਦੀ ਛੋਟੀ ਜਿਹੀ ਉਮਰ ਹੀ ਸੀ। ਮੇਰੇ ਖਿਆਲ ਵਾਲੀ ਤਰਤਾਲੀ ਸਾਲ ਦੀ ਉਮਰ ਗੁਰੂ ਸਾਹਿਬ ਨੇ। ਹਾਂ ਵੇਖੋ ਨਵੇਂ ਗ੍ਰੰਥ ਦੁਬਾਰਾ ਗੁਰੂ ਗ੍ਰੰਥ। ਸਾਹਿਬ ਜੀ ਦੀ ਰਚਨਾ ਵੀ ਕੀਤੀ ਦੁਬਾਰਾ ਲਿਖਿਆ ਸੀ ਗੁਰੂ ਗ੍ਰੰਥ ਸਾਹਿਬ ਜਦੋਂ ਧੀਰ ਮਲਆ ਨੇ ਨਹੀਂ ਦਿੱਤਾ ਨਾ। ਤੇ ਗੁਰੂ ਉਸ ਨੂੰ ਦੁਬਾਰਾ ਲਿਖਿਆ ਸੀ। ਤਾਂ ਬੀਟ ਤੋਂ ਬਾਹਰ ਲਿਖੀ ਸੀ
ਅੱਛਾ ਅੱਛਾਮ ਆ ਗਿਆ
ਹੋ ਤੇ ਦਮਾਂ ਦਮਾਂ ਸਿਆ ਦੀ ਧਰਤੀ ਤੇ
ਬਾਣੀ ਭ ਤੇ ਕੰਠੇ ਬਣਾ ਲ ਕਮ ਲ ਗਏ ਆ ਕਦੇ ਨੀ ਅੱਜ ਤੋਂ ਪਹਿਲੇ ਇੰਨਾ ਮੈਨੂੰ ਮਜ਼ਾ ਆਇਆ ਕਿਸੇ ਨੇ ਫੋਨ ਸੁਣਨ ਦਾ ਕਰਨ ਦਾ ਜਿੰਨਾ ਅੱਜ ਮੈਨੂੰ ਆਇਆ ਸ਼ੁਕਰ ਹੈ ਵਾਹਿ ਮੈਂ ਇਹੋ ਜਿਹੇ ਇਹੋ ਜਿਹੇ ਵੀਰ ਜੀ ਨਾਲ ਮੈਨੂੰ ਲਗਾਈ ਰੱਖੀ ਬਸ ਮੈਂ ਸੁਣਦੀ ਰਵਾਂ
ਗਏ ਸੀ ਕਹਿੰਦੇ ਨੇ ਸਿੱਖ ਹੁਣ ਨੂੰ ਹੋਏ ਨੇ ਕਦੇ ਨਹੀਂ ਸਿੱਖ ਅਤੇ ਸਤ ਜਗ ਤੋਂ ਹੀ ਆ ਗਏ ਸੀ ਹਾਂ ਸਤ ਜੀ ਤੋਂ ਸਿੱਖ ਦਾ ਜਨਮ ਹੋ ਗਿਆ ਸੀ ਦੁਸ਼ ਦਮਨ ਜੀ ਦਾ ਨਾ ਕੋਝ ਜਨਮ ਨਹੀਂ ਹੋਇਆ ਸੀ ਜਿਵੇਂ ਅਸੀਂ ਸਾਡਾ ਹੁੰਦਾ ਹੈ ਪ੍ਰਕਾਸ਼ ਗਰ ਕਹਿੰਦੇ ਹੋਏ ਸ਼ਕਤੀ ਪ੍ਰਗਟ ਹੋਈ ਸੀ ਤ ਉ ਤੋਂੋਂ ਆਕਾਸ਼ ਤੋਂ ਬਿਜਲੀ ਚਮਕੀ ਸੀ ਉਹ ਸ਼ਕਤੀ ਪ੍ਰਗਟ ਹੋਈ ਹੀ ਦੁਸ਼ਿਤਮਦੀ ਇਹ ਵੀ ਵਿਸਾਖੀ ਹੈਗੀ ਹੈ ਦੁਰਗਾ ਦੀ ਰੱਖਿਆ ਕੀਤੀ ਅਤੇ ਦੈੰਤਾਂ ਨੂੰ ਖ਼ਤਮ ਕੀਤਾ ਸੀ ਉਹ ਤੁਹਾਨੂੰ ਫਿਰ ਸੁਣਾਵਾਂ ਕਦੀ ਸਮਾਂ ਆਏਗਾ ਨਾ ਫਿਰ ਸੁਣਾਵਾਂਗੇ ਤੁਹਾਨੂੰ, ਕਿਉਂਕਿ ਹੁਨਾਂ ਕੋਈ, ਕੋਈ ਆਉਣ ਆਲਾ ਬੰਦਾ ਆਣ ਕਿਸੇ ਨੂੰ ਮੈਂ ਟਾਈਮ ਦਿੱਤਾ ਸੀਗਾ
ਜੀ- ਜੀ, ਜੋ ਬੜਾ ਮਜ਼ਾ ਆਇਆ, ਮੈਂ ਕਿਹੜਾ ਕਿਸ ਤਰ੍ਹਾਂ ਦੱਸਾਂ ਮੈਨੂੰ ਅੱਜ ਇੰਨਾ ਮਜ਼ਾ ਆਇਆ ਫੋਨ ਸੁਣ ਕੇ, ਮੇਰਾ ਇੱਕ- ਇੱਕ ਇੱਕ- ਇੱਕ ਮੇਰੀ ਏ, ਲੂ ਕੰਡਾ ਸੁਣ ਕੇ ਨਾ ਤਨ- ਮਨ ਠਾਰ ਇੰਨੀਆਂ ਅਸੀਸਾਂ ਦੇਨੀਆਂ। ਵਾਹਿਗੁਰੂ ਤੱਤੀ ਵਾ ਵੀ ਨਾ ਲੱਗੇ, ਜੋ ਤੁਸੀਂ ਸੁਣਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।